ਹਾਂਜੀ- ਹਾਂਜੀ।
ਗੱਡੀ ਦੀ ਆਵਾਜ਼ ਨੀ ਆਂਦੀ ਪਈ।
ਹੁਣ ਆਈ।
ਥੋੜ੍ਹੀ ਆਈਏ ਬਹੁਤ ਜ਼ਿਆਦਾ।
ਇੱਕ ਮਿੰਟ ਆ ਹੁਣ ਆਦੀ ਪਈ।
ਆਹ ਥੋੜੀ- ਥੋੜ੍ਹੀ ਆਦੀ ਪਈ ਪਰ ਜ਼ਿਆਦਾ ਨੀ ਕਲੀਅਰ ਨੀ ਗਾ।
ਕੀ ਐਨੀ ਹੈ ਹਵਾ ਬਹੁਤ ਚੱਲਦੀ ਪਈ ਨਾ ਇਹਦੇ ਕਰਕੇ ਹੋ ਸਕਦਾ ਹੈ। ਹੁਣ ਆਈ ਆਵਾਜ ਬਰਾਬਰ, ਠੀਕ ਹੈ ਹੋਰ ਕਿਵੇਂ ਹੋ?
ਹਾਂਜੀ।
ਔਰ ਕਿਦਾਂ ਠੀਕ ਹੋ।
ਹਾਂਜੀ -ਹਾਂਜੀ, ਠੀਕ ਹਾਂ ਤੁਸੀਂ ਠੀਕ ਹੋ?
ਹਾਂਜੀ ਹਾਂ, ਠੀਕ ਹੈ ਕੀ ਕਰਦੇ ਹੋ ਗਿਆ ਰੋ ਰੋਟੀ।
ਕਿਮੇ ਹਾਂ ਹੋ ਗੀ ਰੋਟੀ- ਰੁਟੀ। ਥੋੜਾ ਜਿਹਾ ਰਹਿ ਗਿਆ ਲੋ ਬਾ ਕਰ ਸਕ
ਨਹੀਂ ਉਹ ਤਾਂ ਹੈ ਏ ਕੰਮ ਹੋ ਜਾਏ, ਇੱਕ ਵਾਰ ਤਾਂ ਫਿਰ ਥੜ੍ਹਾ ਲੱਗਦਾ ਕਿ ਹਾਂ ਥੋੜ੍ਹਾ ਬੈਗ ਕੰਮ ਆ।
ਹਾਂ, ਕੰਮ ਹੋ ਜਾਏ ਥੋੜ੍ਹਾ ਈ ਸੱਚੀ ਗੱਲ ਹੈ।
ਕਿ ਨਾ ਕੰਮ ਹੋ ਜਾਂਦਾ ਨਾ ਇੱਕ ਵਾਰ ਤਾਂ ਥੋੜ੍ਹਾ ਬੰਦਾ ਫਰੀ ਹੋ ਜਾਂਦਾ ਕਿ ਚਲੋ ਆਪਣਾ। ਕੰਮ ਹੋ ਗਿਆ ਤੁਹਾਰਾ ਮੈ ਥੋੜ੍ਹਾ ਹੁਣ ਟੈਂਨਸ਼ਨ ਨਹੀਂ ਆਦਾ।
ਹਮ, ਬੱਚੇ ਨਾ।
ਹੈਲੋ, ਥੋੜ੍ਹੀ ਆਵਾਜ਼ ਘੱਟ ਆਉਂਦੀ ਪਈ ਹੈ ਭੈਣਜੀ। ਹੈਲੋ। ਹੈਲੋ। ਤੁਹਾਨੂੰ ਆਵਾਜ ਆ ਰਹੀ ਹੈ ਮੇਰੀ।
ਆਉਦੀ ਪਈ -ਆਉਂਦੀ ਪਈ ਨਾ।
ਆਉਦੀ ਪਈ ਨਾ ਹੁਣ ਉਹ ਵਿੱਚ- ਵਿੱਚ ਕੱਟ ਹੋਈ ਜਾ ਰਹੀ ਸੀਗੀ।
ਇਹ ਹਵਾ ਬਹੁਤ ਹੈ ਨਾ ਅੱਜ ਹੈਲੋ।
ਹੈਲੋ, ਹਾਂਜੀ ਬੋਲੋ।
ਹਾਂ ਉਹੀ ਬੱਚੇ ਕਿਵੇਂ ਕੇ ਕੋਈ ਕੁਛ ਨਹੀਂ ਖਾਂਦਾ, ਕੋਈ ਕੁਛ ਨਹੀਂ ਖਾਂਦਾ।
ਉਹ ਤਾਂ ਹੈ ਹੀਏ ਸਹੀ ਗੱਲ ਬੱਚਿਆਂ ਦਾ ਅਲੱਗ ਇੱਕ, ਦੋ, ਬੱਚੇ ਦੋ- ਤਿੰਨ ਬੱਚੇ ਰਹੇ ਨਾ ਘਰ ਚ। ਸਭ ਦੀਆਂ ਡਿਮਾਂਡਾ ਵੱਖਰੀਆਂ - ਵੱਖਰੀਆਂ ਹੁੰਦੀਆਂ ਨੇ।
ਹਾਂ ਬੱਚੇ ਤਾਂ ਬੱਚੇ ਵੱਡੇ ਵੀ ਹੋ ਕੁੱਝ ਨਾ ਫਿਰ ਬੱਚੇ ਵੀ ਕਦੀ ਕੇ
ਉਹਨਾਂ ਨੂੰ ਕੁਝ ਬਸ ਇੱਕ ਵੱਖਰਾ ਚੀਜ਼ ਬੋਲੇਗਾ, ਇੱਕ ਵੱਖਰੀ ਚੀਜ਼ ਬੋਲੇਗੀ।
ਹਾਂਜੀ -ਹਾਂਜੀ, ਹਾਂਜੀ ਹਾਂ ਇਸ ਤਰ੍ਹਾਂ ਹੀ ਹੁੰਦਾ ਹੈ।
ਉਹੀ ਸੋਚਦੇ ਹੁਣ ਕੀ ਕਰੇ ਬੱਚਿਆਂ -ਬੱਚਿਆਂ ਨਾਲ ਵੀ ਥੋੜ੍ਹਾ ਲੱਗਦਾ ਕੀ ਕਰਨਾ। ਉੱਤੋ ਦੀ ਬਾਅਦ 'ਚੋ ਆਏ ਗਏ। ਉਹ ਕੁਛ ਖਾਣਾ ਬੈਠ ਪਹਿਲੇ ਬੋਲਦੇ ਫੋਨ ਦੇ ਦਿਉ ਸਾਨੂੰ।
ਹਾਂ, ਉਹੀ ਨਾ ਫਿਰ।
ਪਹਿਲੇ ਫੋਨ ਦੇ ਦਿਉ ਆਦੇ ਸਰ ਸਕੂਲ ਤੋਂ ਆਦੇ ਸਰ ਪਹਿਲੇ ਹੀ ਫੋਨ ਦੇ ਦਿਉ ਇਹ ਗਲਤ ਬਹੁਤ। ਮੈਂ ਉਹਨਾਂ ਨੂੰ ਉਹੀ ਅਸੀ ਉਹੀ ਚੀ ਕਮ ਦੇ ਕਿ ਫੋਨ ਦੀ ਹੈਬਿਟ ਬੜਾ ਨਾ
ਹਮ ਬਹੁਤ-ਬਹੁਤ-ਬਹੁਤ-ਬਹੁਤ, ਬੱਚੇ ਬਹੁਤ ਤੰਗ ਕਰਦੇ। ਬੱਚੇ ਕਿ ਵੱਡੇ ਵੀ ਜਿੱਦਰ ਜਾਣੇ ਉੱਦਰ ਫੋਨ ਹੀ ਲੈ ਕੇ ਬੈਠ ਜਾਣੇ ਆ।
ਹਾਂ, ਉਹੀ-ਉਹੀ-ਉਹੀ ਹੁੰਦਾ ਇੱਕ, ਉਹ ਕਿਵੇ ਨਾ ਘਰ ਚ ਜਿੰਨਾ ਫ਼ੋਨ ਯੂਜ ਹੋਏਗਾ ਨਾ ਉਹਨਾਂ ਬੱਚੇ ਵੀ ਲ ਉਹਨਾਂ ਨੂੰ ਵੀ ਆ ਹੁੰਦਾ ਕਿ ਅਸੀ ਵੀ ਫੋਨ ਯੂਜ਼ ਕਰ ਰਹੇ।
ਹਾਂਜੀ-ਹਾਂਜੀ-ਹਾਂਜੀ।
ਤੋਂ ਲੇਕੇ ਆਜ-ਕੱਲ ਤਾਂ ਬਹੁਤ ਲੇਕਿਨ ਬੋਲਣਾ ਨਾ ਹੈ ਬਟ ਅੱਛੀ ਨਹੀਂ ਹੈਗੀ। ਅੱਖਾਂ ਵਾਸਤੇ ਵੀ ਨਹੀਂ ਏ, ਅੱਜ-ਕੱਲ੍ਹ ਜਿਵੇਂ ਸਿਰ ਦਾ ਪ੍ਰੋਬਲਮ ਬੱਚਿਆਂ ਨੂੰ ਹੋ ਰਿਹਾ, ਛੋਟੇ-ਛੋਟੇ ਬੱਚੇ ਸਿਰ ਤੁਸੀ ਦੇਖ ਹੁਣੇ ਚਸ਼ਮਾ ਕਿਵੇਂ ਲੱਗ ਜਾਂਦਾ, ਇਨਾਂ ਇੰਨੇ ਵੱਡੇ-ਵੱਡੇ ਚਸ਼ਮੇ ਲ ਮੈਂ ਸਕੂਲ 'ਚ ਹੋਈ ਨਾ ਛੋਟੇ-ਛੋਟੇ ਬੱਚੇ ਨੇ ਮਟ ਮੋਟੇ ਚਸ਼ਮੇ ਹੁੰਦੇ, ਪਲੱਸ-ਪਲੱਸ ਨੰਬਰ ਚਲਾ ਜਾਂਦਾ ਡਾਇਰੈਕਟ, ਲੇਕਿਨ ਮਾਂ- ਪਿਓ ਥੋੜਾ ਕੰਟਰੋਲ ਕਰਨਾ ਚਾਹੀਦਾ, ਕਿਉਕਿ ਹੁਣ ਤੋਂ ਹੀ ਅਗਰ ਇੰਨਾ ਪ੍ਰੋਬਲਮ ਆਏਗਾ। ਤਾਂ ਕਿ ਵੱਡੇ ਹੋ ਕੇ ਤਾਂ ਬਹੁਤ ਮੁਸ਼ਕਿਲ ਹੋ ਜਾਂਦੀ ਏ ਫਿਰ।
ਸਹੀ ਗੱਲ ਐਵੇ। ਬੱਚੇ ਸੁਣਦੇ ਨੀ ਗੱਲ ਦੀਦੀ। ਪਰ ਬੱਚੇ ਕਿਸ ਤਰ੍ਹਾਂ ਬੱਚਿਆਂ ਦੀ ਆਦਤਾਂ ਬਦਲਣੀਆਂ ਬਹੁਤ ਮੁਸ਼ਕਿਲ ਹੋਈਆਂ ਹਨ। ਇੱਕ ਤਾਂ ਬਿਨਾਂ ਫੋਨ ਦੇਣੀ ਰੋਟੀ ਰੋਟੀ ਨੀ ਖਾ ਸਗ।
ਨਹੀਂ, ਸਹੀ ਗੱਲ ਏ ਨਹੀਂ ਹੁਣ ਤੇ ਮੈਂ ਕੁੜੀ ਨੂੰ ਦੇਣ, ਹੁਣ ਤੋਂ ਬਹੁਤ ਮੈਂ ਮਨਾ ਕਰਤਾ ਉਸਨੂੰ ਪਹਿਲਾਂ ਅਗਰ ਚਾਹੀਦਾ ਨਾ ਆਪਣਾ ਟੀ ਵੀ ਲਗਾ ਕੇ ਬਹਿ ਜਾ ਕਰ। ਉੱਥੇ ਕਾਰਟੂਨ ਦੇਖਲੋ। ਕਾਰਟੂਨ ਉੱਥੇ ਲਗਾ ਕੇ ਦੇ ਦੇਣੀ ਆ ਉਹਨੂੰ। ਫੋਨ ਤੋਂ ਲੇਕਿਨ ਮੈਂ ਬਹੁਤ ਹੀ ਘੱਟ ਦੇਣੀ‌ ਆ ਹੁਣ ਤੋਂ ਨਹੀਂ। ਕਿਉਂਕਿ ਹੁਣ ਤੋਂ ਕਿਵੇਂ ਨਾ ਉਹਦੇ ਅੱਖਾਂ 'ਚ ਥੋੜਾ ਪਾਣੀ ਆਣ ਲੱਗਿਆ ਸੀਗਾ। ਪਹਿਲੇ ਦੇਖਦੀ ਸੀ ਤਾਂ ਪਾਣੀ ਆਣ ਲੱਗਿਆ ਹੁਣ। ਤੋਂ ਫਿਰ ਡਾਕਟਰ ਕੋ ਲੈ ਕੇ ਗਏ ਤੋਂ ਉਹ ਬੋਲਦੇ ਇੱਕਦਮ ਜੀਰੋ ਮਾਈਨ ਨਮ ਇੱਕਦਮ ਮਤਲਬ ਬੋਲਦੇ ਨਾ ਛੋਟਾ ਜਹ ਨੰਬਰ ਹੈਗਾ।
ਛੋਟਾ ਜਾ ਨੰਬਰ
ਹਾਂਜੀ, ਤੋ ਬੋਲ ਤੁਸੀਂ ਉਸਨੂੰ ਹੁਣ ਤੋਂ ਚਸ਼ਮਾ ਲੇਕਿਨ ਪਾਓ। ਨਿਕਲ ਜਾਣਾ ਫਿਰ। ਤੋਂ ਉਹਦੇ ਕਰਕੇ ਹੁਣ ਉਸਦਾ ਬੰਦ ਕਰਤਾ ਸੀ ਚਸ਼ਮਾ ਬਿਲਕੁਲ। ਹਾਂ ਨਹੀਂ ਹਾਂ ਨਾ ਲੇਕਿਨ। ਲੇਕਿਨ ਬੱਚੇ ਨੇ ਅਗਰ ਦੁਬਾਰਾ ਫੋਨ ਲੈ ਲੀਤਾ ਅੱਚੇ 'ਤੇ ਫਿਰ ਉਹੀ ਹੋਣਾ ਫਿਰ ਔਰ ਏਦਾਂ ਵੀ ਨਹੀਂਂ ਇੱਕਦਮ ਧਿਆਨ ਨਾਲ ਧਿਆਨ ਲਗਾ ਕੇ ਦੇਖਦੇ ਮੋਬਾਇਲ। ਜ਼ਰਾ ਅੱਖਾਂ ਅੱਖਾਂ ਬਿਲਕੁਲ ਚਪਕਣੇ ਨਹੀਂ ਦਿੰਦੇ ਉਹਨੂੰ ਬੱਚੇ ਮੈਂ ਉਹ ਇੱਦਾਂ ਧਿਆਨ ਨਾਲ ਰੀਲਾਂ ਦੇਖੇ ਗਏ। ਯੂਟਿਊਬ ਤੋਂ ਪਹਿਲੀ ਯੂਟਿਊਬ ਤੋਂ ਇੱਦਾਂ ਨਾ ਕਿ ਹੁਣ ਬੈਡ ਹੀ ਕਰਨਾ ਚਾਹੀਦਾ ਗੌਰਮੈਂਟ ਨੇ ਤਾਂ। ਬੱਚੇ ਛੱਡਦੇ ਹੀ ਨਹੀਂ ਏ ਯੂਟਿਊਬ ਬਿਲਕੁਲ।
ਤੇ ਉਸ ਦੇ ਉੱਤੇ ਉਹ ਲਗਾ ਛੋੋੜ ਦੇ ਡੋਰੀਮੋਨ, ਯ ਸੀਚੈਨ। ਇਸ ਤਰ੍ਹਾਂ ਕੁਛ ਚੀਜ਼ਾਂ ਲਗਾ ਛੋੜ ਦੇ ਨੇ ਤੇ ਉਹ 'ਤੇ ਹੋਰ ਪਕੜ ਕੇ ਬੈਠ ਜਾਂਦੇ ਨੇ ਮੋਬਾਈਲ ਨੂੰ। ਇੱਕ ਵਰਡ ਉਸਦਾ ਮਿਸ ਨਹੀਂ ਹੋਣੇ ਦਿੰਦੇ।
ਨਹੀਂ, ਅਤੇ ਉਹ 'ਤੇ ਤੁਸੀਂ ਬੋਲੋ ਉਸ ਦਿਨ ਜੀ ਕੇ ਯੂਟਿਊਬ 'ਚ ਨਾ ਜੀ ਕੇ ਕੋਸ਼ਚਨ ਦਾ ਆ ਗਿਆ ਡੋਰੀਮਨ ਦਾ ਮਤਲਬ ਕਾਰਟੂਨ ਦਾ ਹੀ। ਇਹਨੂੰ ਡੋਰੀਮੋਨ ਬੜਾ ਪਸੰਦ ਏ, ਉਹ ਜੀਕੇ ਕੋਸ਼ਚ ਉਹੀ ਮੇਰੀ ਕੁੜੀ ਨੂੰ ਬੜਾ ਪਸੰਦ ਉਹਦੇ ਐਪੀਸੋਡ ਹਰ ਐਪੀਸੋਡ ਉਹਦੇ ਦੇਖੇ ਹੋਏ ਉਹਨੇ। ਉਹ ਜੀ ਚਨ ਆ ਗਿਆ ਯੂਟਿਊਬ 'ਚ' ਤੋ ਉਹਨੇ ਚਾਲੂ ਕੀਤਾ ਉਹ ਕੋਸਚਨ ਕਰੀ ਜਾਈਏ ਮੈਡਮ, ਉਸ ਆਨਸਰ ਦੇ ਉਹਦੇ ਆਨਸਰ ਦੇਣ ਤੋਂ ਪਹਿਲੇ ਜੇ ਆਨਸਰ ਦੇਈ ਜਾ। ਮਨੇ ਯੇ-ਯੇ ਇਹ ਕੀ ਸੀਗਾ। ਮੈਂ ਸ਼ੌਕ ਸੀਗੀ। ਉਹਨੇ ਪੰਜਾਹ ਕੁਸ਼ਚਨ ਕੀਤੇ ਉਹ ਵੀਡੀਓ 'ਚ' ਔਰ ਪੰਜਾਬ ਬੋਲਦੇ ਨਾ, ਪੰਜਾਬ ਦੇ ਪੰਜਾਹ ਮੈਡਮ ਨੇ ਅਸੀਂ ਪੂਰੇ ਆਂਸਰ ਰਾਈਟ ਦਿੱਤੇ। ਮੇਨੇ ਪੇਪਰ ਦੇ ਟਾਈਮ 'ਤੇ ਤੁਹਾਡਾ ਇਸ ਤਰ੍ਹਾਂ ਆਂਸਰ ਨੀ ਆਂਦਾ ਬਰਾਬਰ, ਜਦ ਪੜ੍ਹਾਈ ਬੋਲੇ 'ਤੋ ਹੁਣ ਯੇ ਚੀਜ਼ ਬਾਰੇ ਪੂਰਾ ਆਂਸਰ ਹੈਗਾ ਤੁਹਾਡਾ ' ' ਮੈਂ ਤਾਂ ਪੂਰਾ ਨੌਲੇਜ, ਪੂਰਾ ਆਪਾਂ ਬੋਲਦੇ ਨਾ ਇੱਕ ਇੱਕ ਐਪੀਸੋਡ ਨਹੀਂ ਛੱਡਦੇ ਉਹਨੂੰ
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਏਦਾਂ ਦੇ ਹੈਗੇ ਆ ਫਿਰ ਹੁਣ ਕੀ ਬੋਲੇ ਫਿਰ।
ਮੇਰੀ ਕੁੜੀ ਵੀ ਜਿਹੜੀ ਵੱਡੀ ਏ। ਬ ਬਾਰਵੀਂ ਪੜ੍ਹਦੀ ਐ, ਮਤਲਬ ਪੜ੍ਹਾਈ ਹੋ ਗਈ। ਉਸਨੂੰ ਅੱਜ-ਕੱਲ ਜਿਹੜੇ ਸ਼ੋ ਆਂਦੇ ਨਾ, ਅੱਜ-ਕੱਲ ਯੂਟਿਊਬ ਤੇ ਜਿਹੇ ਸ਼ੋਅ ਆਂਦੇ ਨੇ ਇਹ ਨੱਡੇ ਕੁੜੀਆ ਦੇ ਕਿਹੜੇ-ਕਿਹੜੇ ਨਾਂ ਲੈਂਦੀ ਰਹਿੰਦੀ। ਮੈਨੂੰ ਉਹ ਫਰਕਾਨ ਦਾ ਨਵਾਂ ਸੋਅ ਚਾਲੂ ਹੋਇਆ। ਉਹ ਹੀਟ ਵਰਡ ' ' ਹਾਂ ਬਹੁਤ ਜ਼ਿਆਦਾ ਵੇਖ ਇੱਕ ਵਰਲਡ ਵੀ ਮਿਸ ਹੋ ਜਾਵੇ ਨਾ, ਤਾਂ ਕਹਿੰਦੀ ਥੋੜਾ ਚੁੱਪ ਕਰੋ ਨਾ ਥੋੜਾ ਚੁੱਪ ਕਰੋ ਨਾ, ਮਨ ਸੁਣਨੇ ਦਿਓ। ਅਰੇ ਮੈਂ ਕਿਹਾ ਇਸ 'ਚ' ਕਿਉਂ ਹੋਣੇ ਵਾਲਾ ਐ ਕਹਿੰਦੀ ਜੋ ਸੀ, ਉਹ ਸੀ। ਜੋ ਸੀ ' ' ਸੁਣਨਾ ਕਹਿੰਦੇ ਪੂਰਾ ਵਰਲਡ
ਉਹੀ-ਉਹੀ ਉਹ ਵੀ ਧਿਆਨ ਨਾਲ ਸੁਣਦੇ ਆ ਏਦਾਂ ਨੀ ਕਿ ਬਿਲਚੁਲ ਇਹ ਨੀ ਕਰਦੇ। ਪੂਰਾ ਧਿਆਨ ਨਾ ਸੁਣਿਆ, ਔਰ ਜਿੱਦਾਂ ਪੜ੍ਹਾਈ ਬੋਲੋ ਇਹਨਾਂ ਨੂੰ ਕਰਨ ਵਾਸਤੇ, ਨਹੀਂ ਨਾ ਨਹੀਂ ਕਰ ਬਿਲਕੁਲ ਨਹੀਂ, ਬਿਲਕੁਲ ਨਹੀਂ।
ਬਿਲਕੁਲ ਨਹੀਂ।
ਹੁਣ ਉਹ ਮੇਰੀ ਅੱਜ ਉਸਦੀ ਕੁੜੀ ਦਾ ਪੇਪਰ ਸੀਗਾ ਹਿੰਦੀ ਦਾ ਕੱਲ੍ਹ ਉਹਨੂੰ ਬੋਲਿਆ ਬਹਿ ਜਾ ਹੁਣ ਹਿੰਦੀ ਦਾ ਪੇਪਰ ਪੇਪਰ ਹੈਗਾ ਥੋੜ੍ਹਾ ਦੇਖ ਲੈ, ਨਹੀਂ ਮੇਰਾ ਹੋ ਗਿਆ ਬ਼ਸ ਸਾਰਾ ਹੋ ਗਿਆ ਮੇਰਾ, ਹੁਣ ਮੈਨੂੰ ਸਾਰਾ ਲਰਨ ਹੋ ਗਿਆ। ਤੇ ਮੈਂ ਹੁਣ ਡੋਰੀਮੋਨ ਥੋੜਾ ਦੇਖ ਲੈਂਣੀ ਆ, ਮੈਂ ਨਾ ਕੱਲ ਡੋਰੀਮੋਨ ਤਾਂ ਆਪਾਂ ਨੂੰ ਲਿਖਣਾ ਨੀ ਆ ਉਹਦੇ ਬਾਰੇ
ਹਾਂ, ਉਸਦੇ ਬਾਰ ਥੋੜੀ ਟਊ ਕੋਸ਼ਚਨ ਆਂਸਰ ਆਣੇ ਵਾਲੇ
ਓਹੀ ਤਾਂ, ਤੋ ਉਹਦੀ ਟੀਚਰ ਨੂੰ ਮੈਂ ਬੋਲਿਆ, ਹੁਣ ਉਹ ਆਏ ਨਾ। ਓਲੰਪ ਪੇਡਦੇ ਜਿਹੜੇ ਆਏ ਟੈਸਟ ਹੁਣ
ਹਾਂਜੀ-ਹਾਂਜੀ, ਹਾਂਜੀ।
ਕੇਦਾ ਸੋਚ ਰਹੀ ਸੀ ਲੈਲਾ, ਤੌ ਮੈਨੂੰ ਬੋਲਦੀ ਮੰਮਾ, ਡੋਰੀਮੋਨ ਦੇ ਕੋਲ ਉੱਥੇ ਕੋਸ਼ਚਨ ਆ ਜਾਏ ਤਾਂ ਅੱਛਾ ਹੈ, ਨਾ ਫਿਰ ਤਾਂ ਮੈਂ ਨਾ ਉਹ ਤੇਰੇ ਵਾਲੇ ਬੜੇ ਪਾਗਲ ਹੈਗੇ ਨਾ, ਜੋ ਤੈਨੂੰ ਕਹਿ ਕਾਰਟੂਨ ਦੇ ਉੱਤੇ ਹੀ ਦੇ ਇਹ ਏਦਾਂ ਦੇ ਹੈਗੇ ਬੱਚੇ ਕੀ ਬੋਲਿਆ ਉਹਨਾਂ ਨੂੰ, ਮੈਂ ਨਾ ਜੀ ਕੇ ਕੋਸ ਜੀ ਕੇ ਕਾਹਦੇ ਵਾਸਤੇ ਹੁੰਦਾ ਜਨਰਲ ਨ ਨੌਲੇਜ ਆਪਣੇ ਆਪਣੀ ਜਨਰਲ ਨੌਲੇਜ ਹੈਗੀ ਉਹਦੇ ਵਾਸਤੇ ਜਿਸ ਤਰ੍ਹਾਂ ਇੰਡੀਆ ਦੇ ਬਾਰੇ ਪ੍ਰਾਈਮ ਮਿਨਿਸਟਰ, ਇਹਦੇ ਵਾਸਤੇ ਉਹਨਾਂ ਦੇ ਬਾਰੇ ਹੁੰਦਾ।
ਹਾ ਡਾਰੀਮੋਨ, ਕਾਰਟੂਨਾਂ ਵਾਸਤੇ ਥੋੜੀ ਆ ਬਰਾਬਰ ਇੱਕ ਦਮ ਬਰਾਬਰ
ਉਹੀ ਉਹਨੂੰ ਉਹੀ ਬੋਲਿਆ ਤੇ ਉਹ ਹੱਸਣ ਲੱਗ ਗਈ, ਬੋਲਦੀ, ਮੈਂ ਠੀਕ ਐ ਟੀਚਰ ਨੂੰ ਪੁੱਛ ਕੇ ਕਿਆ ਹੀ ਅੱਜ, ਕਿ ਅਸੀਂ ਮਤਲਬ ਜੀ ਕੇ ਕੌਸ਼ਚਨ ਲਏ ਤਾਂ ਉਹਦੇ 'ਚ' ਕਿਹੜਾ ਕਾਰਟੂਨ ਦਾ ਆਏਗਾ ਕੀ
ਹਾਂ ਉਹ ' ' ਨਹੀਂ ਉਹ ਗੌਰਮੈਂਟ ਨੂੰ ਕਿਹੜਾ ਪੈਸੇ ' ' ਬੁੱਕ ਦੀ, ਬੁੱਕ ਛਾਪ ਲਓ। ' ' ਬੱਚਿਆਂ ਨੂੰ ਇੱਕ-ਇੱਕ, ਇੱਕ- ਇੱਕ ਕਾਰਟੂਨ ਦੇ ਸਾਰੇ ਬੱਚਿਆਂ ਨੂੰ ਟੋਪ ਲੈ ਕੇ ਪਾਸ ਹੋਏ ਸਨ।
ਸੱਚੀ ਗੱਲ ਬੋਸ ਏ, ਹੁਣ ਤੋ ਬੋਲਦੇ ਆ ਆਪਾਂ ਨਾਂ ਆਪਣਾ ਏ ਇਤਿਹਾਸ ਨਹੀਂ ਪਤਾ ਉਹਨਾਂ ਨੂੰ। ਜਿਹੜਾ ਆਪਣਾ ਸਿੱਖੀ ਦਾ ਇਤਿਹਾਸ ਏ ਉਹ ਨੀ ਪਤਾ, ਲੇਕਿਨ ਦੂਜਿਆਂ ਦਾ ਉਹ ਪੂਰਾ ਏ ਟੂ ਜੈਡ ਪਤਾ ਇਹ ਆਪਾਂ ਨੀ ਐ ਲੇਕਿਨ ਆਪ ਨੂੰ ਉਹ ਹੁੰਦਾ ਨਾ ਗ਼ਲਤੀ ਹੋ ਜਾਂਦੀ ਆਪਣੇ ਨੂੰ ਉਹ ਵੀ ਦਿਖ- ਉਹ ਵੀ ਦੱਸਣਾ ਚਾਹੀਦਾ ਉਹਨਾਂ ਨੂੰ। ਬੱਚਿਆਂ ਨੂੰ ਪਤਾ ਹੋਣਾ ਚਾਹੀਦਾ।
ਕਿਉਕਿ ਦੇਖੋ, ਹੁਣ ਤੁਸੀ ਦੂਜੇ ਕਾਲਜ ਤੁਸੀ ਦੇਖ ਲਓ ਉਹਦੇ 'ਚ ਕਿੰਨੇ ਹੁੰਦੇ ਬੱਚੇ ਜਿਹਨਾਂ ਨੂੰ ਆਪਣੀ ਮਤਲਬ ਜਿਹੜਦੇ ਮਾਂ-ਪਿਓ ਜੋ ਕਰਦੇ ਨੇ ਪਾਠ-ਪੂਜਾ ਦੀ ਤਰਹ ਬੇਸ਼ੱਕ ਆਪਾਂ ਵੀ ਕਰਦੇ ਏਦਾਂ ਨਹੀਂ ਕਿ ਨਹੀਂ ਕਰਦੇ ਕਰਦੇ ਏ, ਲੇਕਿਨ ਕਿਵੇਂ ਨਾ ਇੰਟਰਸਟ ਬੱਚੇ ਨੂੰ ਆਨਾ ਚਾਹੀਦਾ ਅੰਦਰੋ ਦੀ। ਜਦੋਂ ਤੱਕ ਅੰਦਰ ਦੇ ਇੰਟਰਸਟ ਨਹੀਂ ਰਹੇਗਾ ਨਾ ਉਹ ਚੀਜ਼ਾਂ ਤਾਂ ਫਿਰ ਉਹਨਾਂ ਨੇ ਕਰਨਾ ਹੀ ਨਹੀਂ ਆ।
ਹਾਂਜੀ- ਹਾਂਜੀ- ਹਾਂਜੀ। ਉਹ ਬਚਪਨ ਸੀ ਅ ਇੱਕ ਹਾਂ, ਬਚਪਨ ਸੀ ਇੱਕ ਆਦਤ ਹੁੰਦੀ ਏ। ਪਰ ਕਿਵੇੇ ਨਾ ਦੀਦੀ ਅੱਜ- ਕੱਲ੍ਹ ਦੇ ਬੱਚੇ ਦੀ ਹੈਬਿਟ ਇਸ ਤਰ੍ਹਾਂ ਨਾ ਬਚਪਨ ਵਿੱਚ ਜੋ ਹੁੰਦੇ ਨਾ ਵੱਡੇ ਹੋ ਕੇ ਹੋਰ ਜ਼ਿਆਦਾ ਬਦਲ ਜਾਂਦੇ ਨੇ। ਕਿਉਂਕਿ ਮੈਂ ਮੇਰੀ ਕੁੜੀ ਦੇਖਣੀ ਆ ਨਾ ਉਹ ਬਚਪਨ ਚ ਬਹੁਤ ਅੱਛੀ ਆਈ ਮਤਲਬ ਸੰਗਤ ਤੇ ਜਾਣਾ, ਕਰਨਾ ਸਭ ਕਰਦੀ ਆਈ। ਪਰ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਵੱ- ਡੀ ਹੋਈਏ ਨਾ ਉਸ ਮੈਂ ਨੀ ਕਰਨੀ ਆ ਮੈਂ ਇਹ ਨੀ ਹਾਰੀ ਬਸ, ਤੁਸੀ ਸਾਰਾ ਦਿਨ ਫੋਨ ਔਰ ਹੋਵੇ ਬਸ ਚਾਰ ਵਜੇ ਤੱਕ ਉਹ ਪ ਪਾਕਿਸਤਾਨੀ ਸੀਰੀਅਲ ਦੇਖਦੀ ਬੈਠਦੀ। ਮੈਂ ਕਿਹਾ ਉਹ ਸੀਰੀਅਲ ਥੋੜ੍ਹੀ ਤੇਰੀ ਪੜ੍ਹਾਈ ਆਲੀ ਆਣੀ ਅੱਗੇ ਪੜ੍ਹਾਈ ਕਰਨੀ ਬੀਕਾਮ ਕਰਨਾ ਕੁਛ ਕਰਨਾ ਉਸਦਾ ਕਰੀਅਰ ਦਾ ਸੋਚ ਆਪਣਾ।
ਅੱਜ-ਕੱਲ੍ਹ ਤਾਂ ਬੱਚਿਆਂ ਨਹੀਂ ਏ ਨਹੀਂ-ਨਹੀਂ ਸੱਚੀ ਇਹੀ ਗੱਲ ਏ ਬੱਚਿਆਂ ਦਾ, ਕੋਲਾ ਨਾ ਬਹੁਤ ਨਹੀਂ ਉਹ ਯੂਟਿਊਬ, ਤਾਂ ਇੱਦਾਂ ਨਾ ਹੋਏ ਨਾ ਮੈਨੂੰ ਕਦੇ ਕੋਈ ਬੋਲੇ ਨਾ ਬੈਨ ਕਰਨਾ ਚਾਹੀਦਾ ਏਦਾਂ ਕੋਈ ਵੀਡੀਓ ਆ ਜਾਏ। ਮੈਂ ਤੋਂ ਪਹਿਲਾ ਈ ਪਾਵਾਂਗੀ ਕਿ ਤੁਸੀਂ ਬੈਨ ਕਰਦੋ ਯੂਟਿਊਬ ਬੱਚੇ ਛੱਡਦੇ ਨੀ ਔਰ ਯੂਟਿਊਬ ਚ ਕਿਵੇਂ ਨਾ ਅੱਜ-ਕੱਲ੍ਹ ਮਤਲਬ ਰਿਸਕੀ ਈ ਹੈਗਾ। ਉਹਦੇ ਚ ਨਾ ਕੋਈ ਵੀ ਰੀਲਾਂ ਕਦੋਂ ਕੁੱਝ ਵੀ ਰੀਲਾਂ ਅ ਜਾਂਦੀ ਏ। ਬੱਚਿਆਂ ਦੇ ਸਾਹਮਣੇ ਉਹ ਇਹਦੇ ਕਰਕੇ ਹੁਣ ਮੇਰੇ ਯੂਟਿਊਬ ਉਹ ਚ ਨਾ ਮੈਂ ਨੇ ਬਲੋਕ ਕੀਤਾ ਹੋਇਆ। ਉੱਦਾਂ ਦੀ ਰੀਲ ਵਗੈਰਾ ਨਾ ਸਾਰਾ ਬਲੋਕ ਕੀਤਾ ਤਾਂ ਹੋਇਆ। ਉਹ ਆਂਦੇ ਈ ਨਹੀਂ ਉੱਤੇ ਕਿਉਂਕਿ ਛੋਟੇ ਐ ਨਾ ਆਏ ਤਾਂ।
ਨਹੀਂ ਜਦੋਂ ਫੇ ਹ ਫੇਸਬੁੱਕ, ਆਪਣਾ ਇੰਸਟਾਗ੍ਰਾਮ, ਜਾਂ ਫੇਰ ਆਪਾਂ ਯੂਟਿਊਬ ਵਾਪਰਨ ਨੇ ਆ ਨਾ ਤੋਂ ਪਹਿਲੇ ਬਹੁਤ ਗਲਤ ਰੀਲਾਂ ਆਦੀਆਂ।
ਉਹੀ-ਉਹੀ ਮੈਨੂੰ ਹੁਣ ਦੇਖੋ ਫੇਸਬੁੱਕ ਤੋਂ ਇੰਸਟਾਗ੍ਰਾਮ ਤੇ ਉਸਨੂੰ ਅਸੀਂ ਹੱਥ ਲਗਾਣ ਦਿੰਦੇ ਈ ਨੀ ਬਿਲਕੁਲ ਵੀ।
ਹਾਂਜੀ ਹਾਂਜੀ।
ਕੀ ਕਰਕੇ ਰੱਖਿਆ ਹੋਇਆ ਲੇਕਿਨ ਜੋ ਯੂਟਿਊਬ ਦੇਖਦੀ ਏ ਨਾ ਉਹਦੇ ਚ ਵੀ ਸੈਟਿੰਗ ਚ ਜਾ ਕੇ ਅਸੀ ਨਾ ਉਸਨੂੰ ਜੇ ਕਰ ਦਿੱਤਾ ਹੁਣ। ਕਿਰ ਸੇ ਵੋ ਜੋ ਰੀਲਸ ਉਹਦੇ ਕਾਰਟੂਨ ਚ ਹੈਗੇ ਐ ਔਰ ਜਿਸ ਤਰ੍ਹਾਂ ਉਹ ਕੁਛ ਬਣਾ ਦੀ ਚੀਜ਼ਾਂ ਐਕਟੀਵਿਟੀਜ਼ ਜਾਏਗੀ ਵੋਈ ਆਏਗੀ। ਉਸ ਤੋਂ ਇਲਾਵਾ ਹੋਰ ਕੋਈ ਚੀਜ਼ਾਂ ਨਹੀਂ ਆਏਗੀ।
ਜੀ ਹਾਂਜੀ।
ਉਹਦੇ ਕਰਕੇ ਹੁਣ ਕਿਸੇ ਨੇ ਬਹੁਤ ਇਹ ਹੋ ਗਿਆ ਹੁਣ ਗਲਤ ਚੀਜ਼ ਆਣ ਲੱਗੀ ਐ ਨਾ, ਥੋੜ੍ਹਾ ਲੱਗਦਾ ਐ ਕਿ ਨਹੀਂ। ਉਹਦੇ ਕਰਕੇ ਤਾਂ ਥੋੜ੍ਹਾ ਡ ਡਰ ਹੀ ਲੱਗਦਾ ਐ। ਸਹੀ ਗੱਲ ਇਹੀ ਯਹੀ-ਯਹੀ ਚੀਜ਼ ਐ।
ਸਾਹਮਣੇ ਵੀ ਆਈਦੇ ਤੇ ਉਸਤੋਂ ਕੀ ਹੁੰਦਾ ਐ ਕਿ ਬਹੁਤ ਔਖਾ ਹੋਏ ਦਾ ਵਾਂ।
ਸਾਹਮਣਿਆਂ ਸੱਚੀ ਗੱਲ ਐ। ਉਹੀ-ਉਹੀ ਤੋਂ ਇਹਦੇ ਕਰਕੇ ਨਾ ਅਸੀ ਯੂਟਿਊਬ ਬੈਨ ਹੀ ਕਰਦੇ ਨਾ ਬਹੁਤ ਅੱਛਾ ਐਏਗਾ।
ਬਹੁਤ ਅੱਛਾ।
ਕੀ ਐ ਨਾ ਹੁਣ ਸਭ, ਤੇ ਆਪਣੇ ਕਿ ਚੈਨਲ ਵਾਸਤੇ ਬਣਾ-ਬਣਾ ਲੈਂਦੇ ਲੇਕਿਨ ਇਹ ਨਹੀਂ ਦੇਖਦੇ ਕਿ ਕੀ ਚੀਜ਼ ਤੁਸੀਂ ਪਾਣੀ ਐ। ਕੀ ਨਹੀਂ ਨਹੀਂ ਪਾਣਾ ਉੱਥੇ। ਚੈਨਲ ਬਸ ਅਸੀਂ ਚੈਨਲ ਬਣਾਉਣਾ ਸਾਡਾ ਚੈਨਲ ਬਣ ਜਾਏ ਬਸ ਉਹ
ਹਮ ਹਾਂ ਬਸ ਚੈਨਲ ਦੀ ਐੱਡ ਕਰਨੀ ਆ।
ਉਹਦੇ ਕਰਕੇ,
ਹਾਂ ਹਾਂਜੀ-ਹਾਂਜੀ, ਹਜੀ ਹਮ ਬਸ ਹੋ ਗਿਆ ਹੋ ਗਿਆ ਹੋ ਗਿਆ।
ਫ ਕਰੋ ਤੁਸੀਂ ਮੈਂ ਵੀ ਕਰਨੀ ਆ ਮੈਂ ਕਿ ਆਈ ਏ ਕੁੜੀ, ਹਾਂਜੀ ਓਕੇ, ਸ਼ਸ੍ਰੀ ਅਕਾਲ ਜੀ।